ਹਰ
ਹੈਲੋ ਹਾਂਜੀ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਏ।
ਬਸ ਮੇਰੇ ਤੇ ਵਧੀਆ ਹੈ ਤੁਸੀਂ ਦੱਸੋ ਤੁਸੀਂ ਠੀਕ ਔ।
ਹਾਂ-ਹਾਂ। ਮੈਂ ਵੀ ਠੀਕ ਹਾ ਹੋਰ ਦੱਸੋ ਕੀ ਕਰ ਰਹੇ ਸੀ
ਕੁਛ ਨਹੀਂ ਉਹਨੇ ਬਸ ਨਾਸ਼ਤਾ ਕੀਤਾ ਸੀ।
ਹਾਂ ਮੈਂ ਵੀ ਨਾਸ਼ਤਾ ਦੇ ਟਾਈਮ ਮੈਂ ਵੀ ਹੁਨੇ ਨਾਸ਼ਤਾ ਕਰਕੇ ਹਟੀਆਂ। ਬਸ ਮੈਂ ਕਿਹਾ ਚੱਲ ਵੇਲੀ ਆ ਫੋਨ ਕਰਾ ਹਜੇ ਲਾਚੀਜ ਦੇ ਟਾਈਮ ਏ ਬੜਾ ਬੜੇ ਦਿਨ ਹੋ ਗਏ ਮੈਂ ਕਿਹਾ ਗੱਲ ਹੋਏ ਤੁਸੀਂ ਦਿਖਦੇ ਨਹੀਂ ਹੋ ਕਿੱਥੇ ਰਹਿੰਦੇ ਹੋ, ਅੱਜਕਲ
ਉਹਨਾਂ ਮੈਂ ਆਪਣੀ ਨਾਨੀ ਘਰ ਆਈ ਦੀਆਂ ਤੇ ਇਸ ਥੋੜ੍ਹਾ ਨਹੀਂ ਦਿਖ ਪਾਦੀ ਮੈਂ
ਅੱਛਾ-ਅੱਛਾ ਓਹੀ ਤਦੀ ਮੇਰੇ ਬੱਚੇ ਵੀ ਕਹਿੰਦੇ ਨੇ ਮੰਮੀ ਓ ਵਾਲੀ ਦੀਦੀ ਨਾ ਪਾਰਕ ਆਂਦੀ ਪਈਏ, ਨਾ ਕਿਧਰੇ ਮੈਂ ਕਿਹਾ ਗੁਰਦੁਆਰੇ ਵੀ ਆਉਂਦੀ ਏ, ਗੁਰਦੁਆਰੇ ਵੀ ਨੀ ਦਿਖ ਰਹੀ ਤੇ ਮੈਂ ਤਦੀ ਫੋਨ ਕੀਤਾ ਮੈਂ ਕਿਹਾ ਪਤਾ ਕਰਾਂ ਕਿੱਥੇ ਗਾਇਬ ਏ ਬਈ, ਬਈ ਸੁੱਖ ਤੇ ਹੈਗਾ ਠੀਕ ਏ ਤਬੀਅਤ ਵਗੈਰਾ ਤੇ ਬਈ ਜਿਵੇਂ ਅੱਜ-ਕੱਲ ਗਰਮੀ ਵੀ ਬੜੀ ਹੈ ਲੂ ਚੱਲਦੀ ਪਈ ਏ ਮੈਂ ਤਦੀ ਫੋਨ ਕੀਤਾ ਮੈਂ ਕਿਹਾ ਪਤਾ ਕਰਾਂ ਅੱਛਾ ਐ ਨੀ ਪਤਾ ਘੁੰਮਣ ਗਏ ਦੇ ਔ।
ਹਾਂ ਇਸ ਲਈ ਨਹੀਂ ਦਿਖ ਪਾਈ ਮੈਂ ਨਾਨੀ ਹਾਂ ਹੋ ਗਿਆ ਮੈਨੂੰ ਇੱਕ ਹਫ਼ਤੇ ਤੋਂ ਜ਼ਿਆਦਾ ਹੀ ਹੋ ਗਿਆ ਏ।
ਅੱਛਾ-ਅੱਛਾ-ਅੱਛਾ ਹਾਂ ਅਛ
ਹਾਂਜੀ-ਹਾਂਜੀ-ਹਾਂਜੀ। ਪੰਜਾਬ ਵਿੱਚ
ਅੱਛਾ ਚਲੋ ਹੋਰ ਤਹਾਡੇ ਨਾਨੀ ਪਰਿਵਾਰ ਸਭ ਠੀਕ ਏ ਸਾਰੇ।
ਹਾਂਜੀ ਸਾਰੇ ਵਧੀਆ ਹੈ ਤੁਸੀਂ ਵੀ ਆਣਾ
ਹਾਂ। ਸਾਰੀ ਫੈਮਿਲੀ ਗਏ ਦੇ ਔ, ਅੱਛਾ ਤਦੀ ਨੀ ਮੰਮੀ ਵੀ ਦਿਖ ਰਹੇ ਹਾਂ।
ਪਾਪਾ ਨਹੀ ਗਏ ਬਾਕੀ ਤੇ ਅਸੀਂ ਸਾਰੇ ਗਏ ਆ।
ਹਾਂ ਚਲੋ ਜੈਂਟਸ ਤੇ ਜਾ ਵੀ ਨਹੀਂ ਸਕਦੇ ਹਫ਼ਤੇ ਵਾਸਤੇ ਕੰਮ ਕੁਮ ਦੇਖਣਾ ਹੁੰਦਾ। ਭੈਣ ਉਹਨਾਂ ਦੀਆਂ ਤੇ ਹਾਂ ਬਸ ਮੇਰੇ ਵੀ ਬੱਚੇ ਕਰ ਹੀ ਰਹੇ ਨੇ ਜਿੱਦ ਹਾਂ ਦੇਖੋ ਮੈਂ ਵੀ ਜਾਵਾਂਗੀ ਮੈਂ ਵੀ ਪੰਜਾਬ ਵਿੱਚ ਯਾ, ਹੋਰ ਕੀ ਕਰਰਿਓ ਪੰਜਾਬ ਵਿੱਚ ਕੁ ਕਿੱਥੇ-ਕਿੱਥੇ ਘੁੰਮ ਕੇ ਆਏ ਕੀ ਐ ਅੱਛਾ ਓਥੇ
ਏਥੇ ਨਾ ਇੱਕ ਨਾ ਬਹੁਤ ਫੇਮਸ ਗੁਰਦੁਆਰਾ ਹੈਗਾ ਏ ਬੁੜੀਆ ਸੇਅਬ। ਅਸੀਂ ਉੱਥੇ ਗਏ ਸੀ। ਹਾਂ ਕਾਫ਼ੀ ਵਧੀਆ ਗੁਰਦੁਆਰਾ ਉੱਥੇ ਜਾ ਕ ਕਿ ਮਤਲਬ ਐਵੇਂ ਲੱਗਦੇ ਕਿ ਮਤਲਬ ਕੋਈ ਮ ਮਤਲਬ ਕਿੱਥੇ ਹੋਰ ਅਸੀਂ ਆ ਗਏ ਹਾਂ ਮਤਲਬ ਬੜੇ ਅੱਛੀ ਜੀ ਉੱਥੇ ਇਨਵਾਰਮੈਂਟ ਤਾਂ ਕੇਨੀ ਅੱਛੀ ਸੀ ਵਾਈਬ ਮਤਲਬ ਹਾਂ ਬੜੀ ਅੱਛੀ ਵਾਈਬਸ ਆਦੀਆਂ ਉੱਥੇ ਜਾ ਕੇ ਉਨਾਂ ਬੜਾ ਵਧੀਆ ਬਣਿਆ ਦਾ ਕਾਫੀ। ਪੁਰਾਣਾ ਏ ਓਵੀ ਨਾ। ਇਸ ਲੀਏ, ਔਰ ਉੱਥੇ ਫਿਰ ਉ, ਉੱਥੇ ਹਾਂ। ਚੌਵੀ ਘੰਟੇ ਉੱਥੇ ਲੰਗਰ ਵੀ ਚਲਦਾਏ, ਉਹ ਸੇਵਾ ਵੀ ਹੁੰਦੀ ਏ, ਓਥੇ। ਐਕਚੁਲੀ 'ਮੈਂ ਨਾ ਉਤੇ ਲੰਗਰ ਨੀ ਕੀਤਾ ਸੀ। ਕਿਉਂਕਿ ਮੇਰਾ ਮਨ ਨੀਸੀ ਤੇ, ਫਿਰ ''ਮੈਂ ਤੇ, ਉੱਥੇ ਸੇਵਾ ਕਰ ਲਈ। ਐਵੇਂ ਨਾ ਕ ਮਤਲਬ ਭਾਂਡਿਆਂ ਦੀ ਸੇਵ ਗਲਾਸਾਂ ਦੀ ਸ ਸੇਵਾ ਹੁੰਦੀ ਏ, ਜਿਵੇਂ ਕਿਸਨੂੰ ਪਾਣੀ ਪੀਨਾਏ ਤੇ, ਉਹ ਅਲੱਗ ਤੋਂ ਗਲਾਸ ਦੀ ਸੇਵਾ ਹੁੰਦੀ ਏ।ਔਰ ਜਿਵੇਂ ਜਿਨਾਂ ਨੇ ਲੰਗਰ ਛੱਕ ਲਿਆ ਐ ਉਨ੍ਹਾਂ, ਜੀਸ ਜੂੱ ਥੇ ਭਾਂਡੇ ਹੁੰਦੇ ਐ, ਉ ਦੀ ਸੇਵਾ ਹੁੰਦੀਏ। ਚਾਅ ਦੀ ਸੇਵਾ ਹੁੰਦੀ ਏ ਤੇ, ਐਵੇਂ ਨਾ ਉੱਥੇ ਕੋਈ ਵੀ ਬੰਦਾ ਆਕੇ ਨਾ ਸੇਵਾ ਕਰ ਸਕ ਤਾਂ, ਏ ਨੀ ਸੇਵਾ ਆਗੀ ਸੀ, ਔਰ ਏਨਾ ਸਭ ''ਮੈ ਲੰਗਰ ਛੱਕ ਲਿਆ ਸੀ। ਔਰ ਤੁਆਨੁ ਪਤਾ ਈ, ਹਾਂਜੀ। ਉਹ ਤੁਆਨੂੰ ਤਈ ਏਧਰ ਪੰਜਾਬ ਵਿਚ ਤੇ, ਸੂਟ ਜੁੱਤੀਆਂ ਇੰਨੀ ਵਧੀਆ ਹੁੰਦੀਐ, ਇੰਨੇ ਅੱਛੇ ਅ ਛੀਆਂ ਹੁੰਦੀਏ ਹਨਾ। ਸੁੰਦਰ- ਸੁੰਦਰ ਹੁੰਦੇ ਆ, ਤੇ ਮੈਂ ਤੇ, ਹੁਣ ਸੂਟ ਲੈਣ ਜਾਵ ਵਾਨਗੀ ''ਮੈ ਏ ਵੇਕ
ਅੱਛਾ।
ਏਧਰ ਦੀ ਨਾ, ਇੱਕ ਬਹੁਤ ਫੇਮਸ ਦੁਕਾਨ ਹੈਗੀਏ ਤੇ, ਉੱਥੋਂ ਮੇਰੀ ਮੰਮੀ ਨੇ ਵੀ ਸੂਟ ਲੈਣਾ ਏ, ਤੇ, ਮੈਂ ਵੀ ਲੈਣਾ ਹੈ ਤੇ, ਅਸੀਂ ਉਹ ਸੂਟ ਲੈਣ ਜਾ ਜਾਵਾਂਗੇ ਹੁਣ।
ਅੱਛਾ-ਅੱਛਾ, ਹਾਂ''ਪੰਜਾਬ ਤੇ, ਸੂਟ ਹੀ ਬਹੁਤ ਸੋਹਣੇ ਹੁੰਦੇ ਨੇ। ਨਹੀਂ ਉਹਨਾਂ ਦਾ ਨਾ, ਐਂ ਜਿਵੇਂ ਕੜਾਈ ਪੰਜਾਬੀ ਲੁੱਕ ਦੇ ਹੁੰਦੇ ਨੇ, ਨਾ ਜਿਵੇਂ ਘੜਾਈ ਪੂਰੀ ਪਹੁੰਚਿਆਂ ਤੇ ਵੀ, ਘੜਾਈ ਮਿਲਦੀ ਹੈ, ਮਤਲਬ। ਇਹਹੀ ਜਿਹੜਾ ਅਸੀਂ ਸਾਈਡ ਰਹਿੰਨੇ ਆਂ ਨਾ ਤੇ, ਸਾਡੀ ਵਰੀ ਸਾਈਡ ਨੀ ਹੈ ਦਾ ਕੱਪੜਾ ਮਿਲਦਾ ਜੋ ਲੋਕ ਅਸੀਂ ਵੀ, ਮੈਂ ਵੀ, ਜਿਵੇਂ 'ਪੰਜਾਬ ਗੁਰਦੁਆਰੇ ਜਾਵਾਂ ਨਾ ਕਿਧਰੇ ਉਥੇ ਇੱਥੋਂ ਦੇ, ਜੋ ਲੋਕਾਂ ਨੇ ਜਿਵੇਂ 'ਜੱਟ ਲੋਕ ਹੋਂਦੇ ਨੇ ਸੂਟ ਪਾਏ ਹੁੰਦੇ ਨਾ ਮੈਂ ਤੇ ਉਹਨਾਂ ਦੇ ਸੂਟ ਹੀ ਵੇਖਦੀ ਰਹਿੰਦੀ ਅੱਛਾ ਉਹਨਾਂ ਦੀ ਨਾ ਸਲਵਾਰਾਂ ਵੀ ਬੜੀ ਸੋਹਣੀ ਚਿੱਲੀਆਂ ਦੇ ਆਉਂਦੀਆਂ ਸਾਡੇ ਇੱਥੇ ਨੀ ਨਾ ਐਵੇਂ ਹੈਗਾ ਤੇ ਅੱਛਾ ਸੂਟ ਲੈਣ ਜਾਓਗੇ ਤੇ ਮੈਨੂੰ ਵੀ ਦੱਸ ਦੇਣਾ ਕੋਈ ਸੂਟ ਫੇਿਰ ਮੈਂ ਵੀ ਲੈ ਲਾਂਗੀ ਮੈਂ ਤੁਸੀਂ ਮੈਨੂੰ ਆਪਣਾ ਕਿਊ ਆਰ ਕੋਡ ਭੇਜ ਦੇਣਾ ਮੈਂ ਭੇਜ ਦਾਂਗੀ ਫਟਾਫ
ਹਾਂਜੀ ਹਾਂਜੀ ਹਾਂਜੀ ਮੈਂ ਵੀ ਤੁਹਾਡੇ ਵਾਸਤੇ ਫਡ ਦੇਖ ਲਾਂਗੀ ਪਸੰਦ ਕਰ ਲਾਂਗੀ ਜਿਵੇਂ ਤੁਹਾਨੂੰ ਫੋਟੋ ਭੇਜ ਾਂਗੇ ਤੁਸੀਂ ਆਪ ਪਸੰਦ ਕਰ ਨਾ ਮੈਂ ਲੈਵਾਂਗੀ
ਹਾਂ ਤੁਸੀਂ ਐਵੇਂ ਕਰਨਾ ਕਿਉਂਕਿ ਫੈਬਰਿਕ ਤੇ ਦੇਖੋ ੋੜ ਮੰਮੀ ਨਾਲ ਜਾਣਗੇ ਕੱਪੜੇ ਦੀ ਸਮਝ ਦੀ ਗੱਲ ਹੁੰਦੀ ਹੈ ਮੇਨ ਕੱਪੜਾ ਤੇ ਤੁਹਾਡੀ ਮੰਮੀ ਦੇਖ ਹੀ ਲੈਣਗੇ ਡਿਜ਼ਾਇਨਿੰਗ ਦਾ ਹੀਈ ਹੈ ਨਾ ਮੇਨ ਇਸ਼ੂ ਤੁਸੀਂ ਮੈਨੂੰ ਭੇਜਣਾ ਫੋਟੋਜ਼ ਤੇ ਮੈਂ ਉੱਥੋਂ ਦੀ ਡਿਜ਼ਾਇਨ ਵੀ ਦੇ ਪਲਾਂਗੇਿਹੜਾ ਪਸੰਦ ਆਏਗਾ ਨਾ ਤੇ ਫੇਿਰ ਮੇਰੇ ਵਾਸਤੇ ਵੀ ਅਗਰ ਜਾਓਗੇ ਖਰੀਦਣ ਤੇ ਫਿਰ ਮੇਰਾ ਵੀ ਲੱਗਦਾ ਹੱਥ ਲੈ ਨਾ ਕਿਉਂ ਕਿ ਮੈਨੂੰ ਪੰਜਾਬ ਦੇ ਸੂਟ ਬਹੁਤ ਹੀ ਪਸੰਦ
ਪੰ ਹਾਂਜੀ ਮੈਨੂੰ ਵੀ ਬੜੇ ਪਸੰਦ ਹੈ ਹਾਂਜੀ ਹਾਂ ਥੋੜੇ ਨਾ ਯੂਨੀਕ ਹੁੰਦੇ ਆ ਇਧਰ ਨਾ ਫਰਿੰਡ ਹੁੰਦੇ ਆ
ਕਢਾਈਆਂ ਡਿਫਰੈਂਟ ਹੁੰਦੀਆਂ ਹੈ ਪੈਟਨਰ ਲੱਗ ਹੁੰਦੈ ਹੈ ਕੱਪੜਾ ਹਾਂਜੀ ਹਾਂਜੀ
ਹਾਂ
ਹਾਂ ਬਈ ਜਿਵੇਂ ਹਰ ਸ਼ਹਿਰ ਵਿੱਚ ਹੈ ਨਾ ਹੁਣ ਜਿਵੇਂ ਅਸੀਂ ਜਿਹੜੇ ਹਾਂ ਜਿਵੇਂ ਅਸੀਂ ਆਪਣੇ ਸ਼ਹਿਰ ਵਿੱਚ ਆ ਜਿਵੇਂ ਇੱਥੋਂ ਦੇ ਲੋਕ ਜ਼ਿਆਦਾ ਨਾ ਅਹ ਚਮਕੀਲੇ ਚਮਕ ਦਮਕ ਪਸੰਦ ਕਰਦੇ ਨੇ ਸੋਬਰ ਲੁੱਕ ਨੀ ਪਸੰਦ ਕਰਦੇ ਜਿਵੇਂ ਅਸੀ ਤਾਰਾ ਅਸੀ ਤੇ ਇੱਥੇ ਉਹ ਵਾਲਾ ਕੱਪੜਾ ਹੈ ਮੈਨੂੰ ਇੱਥੋਂ ਦੇ ਨਾ ਸਦੀ ਨਾ ਇੰਨੇ ਪਸੰਦ ਨੀ ਆਉਂਦੇ ਮੈਨੂੰ ਕਿ ਮੈਂ ਓਧਰ ਦੇ ਪਾਵਾਂ ਜਾਂ ਫੇਰ ਆਪਣੇ ਬਣਵਾਣੇ ਪੈਂਦੇ ਨੇ ਕੋਈ ਨੀ ਤੁਸੀਂ ਨਾ ਵੇਖਣਾ ਤੇ ਦੋ ਤਿੰਨ ਸੂਟ ਮੇਰੇ ਵੀ ਲੈਂਦੇ ਆ ਨਾ ਹਾਂ ਤੇ ਹੋਰ ਕੀ
ਟੇਲਰ ਨੂੰ ਵੀ ਕਹੋ ਨਾ ਕਿ ਮਤਲਬ ਮੈਂ ਐਵੇਂ ਮਤਲਬ ਆਪਣੇ ਕੋਲੋਂ ਕੋਈ ਮਤਲਬ ਸਲਵਾਰ ਦਾ ਕੋਈ ਡਿਜ਼ਾਇਨ ਪਾ ਦੋ ਪਾਦੇ ਇੱਥੇ ਪੰਜਾਬ ਦੇ ਟੇਲਰ ਜੋ ਹੈਗੇ ਨਾ ਉਹ ਆਪਣੇ ਆਪ ਹੀ ਪਹੁੰਚਿਆ ਤੇ ਪਤਾ ਨੀ ਅਹ ਅਲੀ ਅਹ ਸਲਵਾਰ ਤੇ ਡਿਜ਼ਾਇਨ ਪਾ ਦਿੰਦੇ ਆ ਔਰ ਉਹ ਡਿਜ਼ਾਇਨ ਬੜਾ ਵਧੀਆ ਹੁੰਦਾ ਏ। ਏਧਰ ਦੇ ਅ ਜੋ ਟੇਲਰ ਏ ਨਾ ਉਹ ਵੀ ਬੜੇ ਵਧੀਆ ਹੈਗੇ ਨੇ।
ਐਕਸਪਰਟ ਹੈ ਨਾ ਔਰ ਸਭ ਤੋਂ ਵੱਡੀ ਗੱਲ ਕੀ ਮਤਲਬ ਕਿ ਅਗਰ ਮੈਂ ਕੰਪੈਰੀਜਨ ਕਰਾਂ ਮੈਂ ਲੋਕਾਂ ਨੂੰ ਜਿਵੇਂ ਪੁੱਛਦੀ ਹਾਂ ਮੇਰਾ ਵੀ ਫਰੈਂਡ ਸਰਕਲ ਮੇਰਾ ਵੀ ਹੈਗਾ ਪੇਕਾ ਪਰਿਵਾਰ ਉਸ ਸਾਈਡ ਤੇ ਮਤਲਬ ਕਿ ਉਹਨਾਂ ਦੀ ਸਵਾਈਆਂ ਦਾ ਵੀ ਬੜਾ ਫ਼ਰਕ ਹੈਗਾ ਜੇ ਇੱਥੇ ਤੇ ਬੜੀ ਮਹਿੰਗਾਈ ਹੈ ਨਾ। ਜ ਸਾਡੇ ਸ਼ਹਿਰ ਚ ਓਥੇ ਉਹ ਚੀਜ਼ ਨੇ ਤੁਸੀਂ ਕੰਪੈਰੀਜ਼ਨ ਕਰਕੇ ਦੇਖਣਾ, ਆਪਣੇ ਸ਼ਹਿਰ ਤੋਂ ਸੁਆਓ ਤੇ ਉੱਥੋਂ ਸੁਆਓ, ਮੈਂ ਵੀ ਨਾ ਲਾਸਟ ਟਾਈਮ ਗਈ ਸੀ ਅਪਣੇ ਘਰ ਤੇ ਮਤਲਬ ਮੈਂ ਮਿੱਡੀ ਸਵਾਉਂਣੀ ਸੀ ਇੱਥੇ ਤੇ ਸੋਚੋ ਟੇਲਰ ਮੰਗ ਰਹੇ ਸੀ ਹਜ਼ਾਰ ਰੁਪਏ, ਹਨਾ ਫੋਟੋ ਦੀਖਾਈ ਹਜ਼ਾਰ ਰੁ ਉੱਥੇ ਇੱਕ ਲੇਡੀ ਟੇਲਰ ਏ ਉਹਨੇ ਬੁੱਟੀ ਖੋਲਿਆ ਦਾ ਮੈਂ ਉਹਦੇ ਕੋਲ ਗਈ ਉਹਨੇ ਮੇਰੀ ਚਾਰ ਸੌ ਰੁਪਏ ਚ ਸੀਤੀ।
ਹਾਂਜੀ-ਹਾਂਜੀ, ਇੱਥੇ ਦੇ ਤਾਂ ਸਭ ਘੱਟ ਆ ਹਾਂ ਏਧਰ ਦੀ ਤੇ ਟਿਊਸ਼ਨਾਂ ਦਾ ਵੀ ਫੀਸ ਵੀ ਬੜੀ ਘੱਟ ਏ ਔਰ ਇਹ ਸੂਟ ਦੀ ਸਫਾਈ ਸਵਾਈਆਂ ਵੀ ਹੈਗੀਆ ਬੜੀ ਘੱਟ ਏ ਮੇਰੀ ਮੰਮੀ ਨੇ ਵੀ ਹੁਣ ਇੱਥੋਂ ਦੀ ਇੱਕ ਸੂਟ ਸਵਾਇਆ ਕਿਉਂਕਿ ਉਸ ਸਾਨੂੰ ਟਾਈਮ ਨੀ ਮਿਲਿਆ ਤੇ ਫਿਰ ਮੈਂ ਮੇਰੀ ਮੰਮਾ ਆਈ ਫਿਰ ਸੂਰ ਦੀ ਉਹ ਕਿੰਨੀ ਘੱਟ ਔਰ ਉੱਧਰ ਹੀ ਨਹੀਂ ਜਾ ਜ਼ਿਆਦਾ ਸੀ ਤੇਨ ਮੈਂ ਕਾਫੀ ਕਾਫ਼ੀ ਸਾਰੀ ਚੀਜ਼ਾਂ ਵੇਖੀਆਂ ਜੋ ਉੱਧਰ ਮਹਿੰਗੀਆਂ ਨੇ ਇੱਧਰ ਸਸਆਂ
ਹਾਂ ਮਹਿੰਗਾਈ ਜਿਵੇਂ ਨਾ ਇੱਥੇ ਮਹਿੰਗਾਈ ਘੱਟ ਅੱਛਾ ਮੈਂ ਇੱਕ ਚੀਜ਼ ਹੋਰ ਦੇਖੀ ਜੀ ਜਿਵੇਂ ਨਾ ਡਾਕਟਰ ਦੇ ਵੀ ਰੇਟ ਘੱਟ ਜ ਜਿਵੇਂ ਸਾਡੇ ਇਥ ਪਰ ਡੋਕਟਰ ਦੀ ਪਹਿਲੇ ਜੋ ਪਰਚੀ ਬਣਵਾਉਣੀ ਪੈਂਦੀ ਹੈ ਹਜ਼ਾਰ ਤੂੰ ਘਰ ਸ਼ੁਰੂ ਕਰਦਾ ਜੇ ਤੇ ਉੱਥੇ ਮੈਂ ਦੇਖਿਆ ਜੇ ਮੈਂ ਨਾ ਸਕਿੰਨ ਚੈੱਕ ਕਰਾਉਣੀ ਸੀ ਲਾਸਟ ਟਾਈਮ ਤੇ ਇੱਥੇ ਤੇ ਮੈਂ ਨਾ ਹਜ਼ਾਰ ਰੁਪਏ ਦੀ ਮੈਂ ਕਿਹਾ ਹੈ ਪਰਚੀ ਹਜ਼ਾਰ ਰੁਪਏ ਦੀ ਬਰੋ ਮੈਂ ਨਾ ਆਪਣੇ ਘਰ ਗਈ ਤੇ ਮੈਂ ਆਪਣੀ ਸਿਸਟਰ ਨੂੰ ਬੋਲਿਆ ਕਿ ਚ ਮੈਂ ਨਾ ਸਕਿੰਨ ਟੈਨਿੰਗ ਵਗੈਰਾ ਹੋ ਰਹੀ ਹੈ ਚਲ ਉੱਥੇ ਚੱਲਿਆ ਡਾਕਟਰ ਉਹਰਰੇ ਇਨ ਸ ਰੁਪਏ ਪ ਦੀ ਸਲੀਪ ਮੈਂ ਕਿਹਾ ਫੇਿਰ ਇਹ ਤੇ ਫਾਇਦਾ ਹੀ ਨਾ ਬ ਸੱਤ ਸੌ ਰੁਪਏ ਦੇ ਬਚੀ ਨਾ
ਹਾਂਜੀ ਹਾਂਜੀ ਮੈਨੂੰ ਮੰਮੀ ਵੀ ਇਹੀ ਕਹਿ ਰਹੇ ਸੀ ਉਹ ਨਾ ਮੇਰਾ ਛੋਟਾ ਾ ਬ੍ਰਦਰ ਹੈਗਾ ਉਹਨੂੰ ਨਾ ਕਿਥੇਨ ਸਗਾ ਉਰੇਿਆ ਪੇਟੇ ਚ ਬਹੁਤ ਤੇ ਫਿਰਰ ੇਰੀ ਮੰਮਾ ਵੀ ਇਹੀ ਸੋਚਿਆ ਕਿ ਡਾਕਟਰ ਲੈ ਲੈ ਆਰਾਮ ਨਾਲ ਕਿਉਂਕਿ ਉਹਦੀ ਇੰਨੀ ਫੀਸ ਜਾਂਦੀ ਹੈ ਪੰਜ ਸੌ ਰੁਪਏ ਜ ਪਰਚੇ ੋਂਦਰ ਦਵਾਈਆਂ ਅਲੱਗ ਹੁੰਦੀਆਂ ਤੇ ਮੰਮਾ ਡਾਕਟਰ ਕੋਲ ਲ ਗਈ ਮੰਮਾ ਕਹਿਦੀ ਚਲੋ ਪੰਜ ਸੌ ਰੁਪਏ ਐਏਵੇ ਹੀ ਚਲੇ ਜਾਏਗੇ ਹੁਣ ਤੇ ਫਿਰ ਦੇਰੀ ਘਾਟ ਇੰਨੀ ਸੀ ਪਤਾ ਨੀ ਚਾਰ ਸੌ ਰੁਪਏ ਜਾਂ ਪਤਾ ਨੀ ਤਿੰਨ ਸੌ ਰੁਪਏ ਇਨੇ ਕੁਝਵਾਈਆਂ ਵੀ ਸੀ ਔਰ ਉਹ ਡਾਕਟਰ ਨੇ ਦੇਖ ਵੀ ਲਿਆ ਮੰਮਾ ਕਹਦੀਏ ਇਹ ਤੇ ਬੜਾ ਸਹੀ ਉੱਥੇ ਤੇ ਹਜ਼ਾਰ ਰੁਪਏ ਵੀ ਚਲੇ ਜਾਂਦੇ ਆ ਦਿਖਾਉਣ ਜਾਓ।
ਚਲੇ ਜਾਣ ਦੋਨੇ ਹਾਂ ਅਰੇ ਇੱਥੇ ਨਾ ਮਹਿੰਗਾਈ ਬਹੁਤ ਹੈ। ਤੇ ਡਾਕਟਰਾਂ ਦੀ ਵੀ ਇੰਨੀ ਫੀਸ ਸੀ ਵੀ ਪੰਜ ਸੌ ਰੁਪਏ ਅੱਛਾ ਬੱਚਿਆਂ ਦਾ ਵੀ ਡਾਕਟਰ ਚਾਰ ਪੰਜ ਪੰਜ ਸੌ ਤੇ ਮਿਨੀਮਮ ਐਧਰ ਏ। ਪੰਜ ਸੌ ਰੁਪਏ ਦਾ ਪਰਚਾ ਬਣਾਣਗੇ, ਔਸ ਤੋਂ ਬਾਅਦ ਦਵਾਈਆਂ ਫੇਰ ਅਪ ਲਿਖ ਲਿਖ ਕੇ ਦਣਗੇ ਬਾਹਰੋ ਦਵਾਈਆਂ ਲੋ ਅੱਛਾ ਦਵਾਈਆਂ ਚ ਵੀ ਕੀ ਐ ਬਾਰ ਆਪਣੇ ਐਨਾਂ ਦੇ ਕਮੀਸ਼ਨ ਹੋੰਦੇ ਨੇ ਕਮਿਸ਼ਨ ਔਦੀ ਚੀਏ ਹੁੰਦਾ ਐਨਾਂ ਦਾ।
ਹਾਂ।
ਐਈ ਏ ਬਸ ਲੁੱਟ ਹਾਂ ਚੱਲ ਪੰਜਾਬ ਦਾ ਤੇ ਉਵੇਂ ਖਾਣਾ ਵਧੀਐ। ਔਥੋਂ ਦੀ ਹਵਾ ਵੀ ਔਥੋਂ ਦਾ ਜਿਵੇਂ ਦੁੱਧ ਵੀ ਅੱਛਾ ਐ। ਪੰਜਾਬ ਈਚ ਸਭ ਕੁੱਛ ਚੰਗੀ ਏ, ਬਈ ਅਪਣੇ ਐਥੋਂ ਤੇ ਨਾਲੋਂ ਸਭ ਕੁਛ ਅੱਛਾ ਐ ਪੰਜਾਬ ਦਾ ਨਾ।
ਹਾਂਜੀ, ਮੈ ਪਤਾ ਇੱਕ ਚੀਜ਼ ਨੋਟ ਹਾਂਜੀ ਇੱਕ ਚੀਜ਼ ਮੈਂ ਵੀ ਨੋਟਿਸ ਕੀਤੀ ਜੈਵ ਜਿਵੇਂ ਅਸੀਂ ਅਉਣੇ ਆਂ ਔਥੇ ਸਾਡੇ ਦੁੱਧ ਦੀ ਨਾ ਮਲਾਈ ਬੜੀ ਘੱਟ ਈਏ ਔਰ ਐਧਰ ਦੇ ਦੁੱਧ ਦੀ ਮਲਾਈ ਇੰਨੀ ਮੋਟੀ ਮੋਟੀ, ਇੰਨੀ ਵੱਡ ਵੱਡੀ ਵੱਡੀ ਐਵੀ ਬੜਾ ਫ਼ਰਕ ਏ, ਦੁੱਧ ਚ ਵੀ ਬੜਾ ਫ਼ਰਕ ਰੈੰਦਾ ਏ। ਮਦੇ ਮੱਖਣ, ਬਟਰ ਵਗੈਰਾ ਸਭ ਚ ਬੜਾ ਫ਼ਰਕ ਏ। ਹਾਂ।
ਆ ਦੁੱਧ ਦਾ ਟੇਸਟ ਵੀ ਅਲੱਗ ਹੋਣੈ, ਕਿਉਂਕਿ ਜਿਵੇਂ ਮੈਂ ਵੀ ਅ ਅਪਣੇ ਘਰ ਜਾਵਾਂ ਨਾ ਪੰਜਾਬ ਵਿੱਚ ਐ, ਤੇ ਮੈਂ ਜਦੋਂ ਚਾਹ ਪੀਂਣੀ ਆਂ ਨਾ ਤੇ ਬੜੀ ਗਾੜੀ ਚਾਹ ਹੁੰਦੀ ਏ। ਗੋ ਬੋਲਣੀਆ ਮੈਂ ਕਿਆ ਥੋਡਾ ਦੂਧ ਏਨਾ ਬੜਾ ਈ ਗਾੜੈ ਬਵੀ ਪੀਣ ਨੀ ਆ ਦਾ, ਜਿਵੇਂ ਸਾਡੇ ਦੈਦੇ, ਦੱਧ ਇਚ ਈ ਚਾਹ ਬਣਾਓਗੇ ਨਾ ਔਵੀ ਲਗ ਕਿਓਂਕ ਔ ਪਾਣੀ ਚ ਬੰਨੇ ਯੈ ਤੇ ਓਹੀ ਬਸ ਹਾਂ ਬਸ ਔਦੀ ਵੀ ਪਤਾ ਨੀ ਆ ਹਵਾ ਪਾਣੀ ਐਵੇਂ ਦੀ ਐ।
ਉੱਥੋਂ ਦੀ ਮਿਲਾਵਟ ਬੜੀ ਐ, ਉੱਥੇ ਮਿਲਾਵਟ ਨੀ ਹੈਗੀ ਐਥੇ ਪੂਰੀ ਪਿਓਰ ਚੀਜ਼ ਮਿਲਦੀ ਏ।
ਹਾਂ। ਕਿਉਂਕਿ ਇੱਥੋਂ ਦੇ ਲੋਕ ਕੀ ਹੈ ਪੰਜਾਬ ਦੇ ਲੋਕ ਹਰ ਘਰ ਚ ਨਾ ਇਹਨਾਂ ਨੇ ਗਾਵਾਂ, ਖੇਤੀਬਾੜੀ ਹੈਗੀ ਹੈ। ਜਿਹਦੇ ਕਰਕੇ ਨਾ। ਫਿਰ ਇਹਨਾਂ ਕੋਲ ਪਿਓਰ ਚੀਜ਼ ਹੀ ਹੈ।ਸਾਰੀ ਤੇ ਇੱਥੇ ਫੇਰ ਮਿਲਾਵਟ ਉਹੀ ਗੱਲ ਨਾ ਜੇ ਮਿਲਾਵਟ ਹੋਏਗੀ ਪਾਣੀ ਵਾਲਾ ਦੁੱਧ ਉੱਥੇ ਮਲਾਈ ਕਿੱਥੋਂ ਆਏਗੀ? ਇਹ ਜਰਨੀ।
ਹਾਂਜੀ ਉੱਧਰ ਦਾ ਤੇ ਪਾਣੀ ਵੀ ਪਾਣੀ ਵੀ ਬੜਾ ਬੇਕਾਰ ਹੈਗਾ ਇੱਧਰ ਤੇ ਪਾਣੀ ਵੀ ਬੜਾ ਫਰੈਸ਼ ਇੱਕਦਮ ਅੱਛਾ ਪਾਣੀ ਹੈਗਾ ਇੱਧਰ ਦਾ ਉੱਧਰ ਕਦੀ ਕਵਰ ਸਮਰਸੀ ਵਾਲਾ ਪਾਣੀ ਬੜਾ ਗੰ ਦਾ ਆ ਜਾਂਦਾ ਏ। ਇੱਧਰ ਤਾ ਬਿਲਕੁਲ ਪਾਣੀ ਸਾਫ਼ ਹੈ ।ਘਰ
ਪਤਾ ਕੀ ਏਧਰ ਕੀ ਹੈ ਸਾਡੇ ਏਰੀਏ ਚ ਤੁਸੀਂ ਸੇਮ ਤਾਂ ਏਰੀਏ ਚ ਆ। ਤੇ ਇੱਥੇ ਕੀ ਹੈ ਜਿਵੇਂ ਫੈਕਟਰੀਆਂ ਤੇ ਪੋਲਿਊਸ਼ਨ ਏ। ਪੋਲਿਊਸ਼ਨ ਕਰਕੇ ਉਹ ਪਾਣੀ ਵੀ ਤੇਜ਼ਾਬੀ ਪਾਣੀ ਐ।ਫੈਕਟ ਫੈਕਟਰੀ ਏ ਤੇ ਉਹ ਪਾਣੀ ਚ ਹੋਈ ਹੈ। ਤੇਜਾਬੀ ਪਾਣੀ ਉਹੀ ਤੇ ਇੱਥੇ ਨਾ ਆਰੋ ਤੋਂ ਤੋਂ ਬਿਨਾਂ ਪਾਣੀ ਨੀ ਪੀਂ ਪੀਤਾ ਜਾਂਦਾ ਤੇ ਉੱਥੇ ਕੀ ਏ- ਉੱਥੇ ਵਿਦਾਉਟ ਆਰੋ ਤੁਸੀਂ ਸਮਰਸੀਬਲ ਦਾ ਪਾਣੀ ਪੀ ਸਕਦੇ ਹੋ ਹਾਂ ਉਥੇ ਹੈ।
ਪਾਣੀ ਹੁੰਦਾ ਬਿਲਕੁਲ ਟੇਸਟ ਵੀ ਡਿਫਰੈਂਟ ਨਹੀਂ ਹੁੰਦਾ ਮਤਲਬ ਕੜਵਟ ਲੱਗਦੀ ਹੈ ਨਾ ਕੜਵਟ ਕੜਵਾਂ ਲਵਾਂ ਵੀ ਨੀ ਲੱਗਦਾ ਉਹ ਤਾਂ।
ਹਾਂ ਹਾਂ। ਹਾਂ ਚਲੋ ਵਧੀਆ ਚਲੋ ਆਓਗੇ ਨਾ ਫੇਰ ਆਉਣਾ ਘਰ ਮੈਂ ਕੰਮ ਹੀ ਸੀ ਮੈਨੂੰ ਮੈਂ ਤਦੀ ਕੀਤਾ ਸੀ ਫੋਨ ਠੀਕ?
ਹਾਂਜੀ ਮੈਂ ਆਵਾਂਗੀ।
ਹਾਂਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ।
ਚਲੋ ਠੀਕ ਹੈ ਸਤਿ ਸ਼੍ਰੀ ਅਕਾਲ। ਪੈਪ।